ਹ। ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਤੁਹਾਡੀ ਅਵਾਜ਼ ਨਹੀਂ ਆ ਰਹੀ ਸੀ। ਹਾਂਜੀ ਠੀਕ।
ਹ ਹਾਂਜੀ ਹਾਂਜੀ ਹੋਰ ਕੀ ਕਰਦੇ ਹੋ ਤੁਸੀਂ।
ਨਾਸ਼ਤੇ ਦੀ ਤਿਆਰੀ ਕਰਨ ਲੱਗੀ ਸੀ।
ਮੈਂ ਨਹੀਂ ਸੀ ਕਰਤਾ ਨ। ਕਿ ਆਪਣਾ। ਮੈਂ ਕਿਹਾ ਅੱਜ ਕੱਲ੍ਹ ਦੇਖੋ ਫਾਸਟ ਫੂਡ ਕਿੱਡਾ ਕਿੱਡਾ ਹੋ ਗਿਆ ਆ। ਕਿਵੇਂ ਖਾਂਦੇ ਬੰਦੇ ਫ਼ਾਸਟ ਫੂਡ। ਹਨਾ ਫਾਸਟ ਫੂਡ ਨੂੰ ਬੰਦ ਕਰਾਣਾ। ਚਾਹੀਦਾ ਆ ਵੈਸੇ ਬਹੁਤ ਸਿਹਤਾਂ ਨੂੰ ਨੁਕਸਾਨ ਆ ਹਾਂਜੀ।
ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਹਦੇ ਨਾਲ ਸਾਡੇ ਸਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਹਾਂਜੀ।
ਗੜ ਵੀ ਹੈ।
ਹਾਂਜੀ ਹਾਂਜੀ।
ਹੋਰ। ਤੁਸੀ ਖਾਂਦੇ ਫਾਸਟ ਫੂਡ।
ਮੈਂ ਬਿਲਕੁਲ ਵੀ ਨਹੀ ਖਾਂਦੀ।
ਵਧੀਆ ਗੱਲ ਚੰਗੀ ਗੱਲ ਬੰਦ ਹੀ ਰੱਖੋ। ਬੰਦ ਹੀ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਨਹੀਂ ਖਵਾਉਣਾ ਚਾਹੀਦਾ ਆ ਫਾਸਟ ਫੂਡ ਤਾਂ।
ਹਾਂਜੀ।
ਮੈਂ ਕਿਹਾ ਬੱਚਿਆਂ ਨੂੰ ਵੀ ਨਹੀਂ ਖਵਾਣਾ ਚਾਹੀਦਾ ਫਾਸਟ ਫੂਡ ਅੱਜ ਕੱਲ ਨਾ। ਅੱਜ ਕੱਲ੍ਹ ਹੈ ਆ ਮੈਂਦਾਂ ਹੀ ਤੇ ਹੈ ਨਹੀਂ ਨਹੀਂ ਆਪਾਂ ਬੰਦ ਰੱਖਦੇ ਹਾਂ ਬਿਲਕੁਲ। ਕਦੀ ਕਦਾਰ ਮਹੀਨੇ ਚ ਇੱਕ ਵਾਰੀ ਉਹ ਵੀ ਆਪਣਾ ਘਰੇ ਹੀ ਬਣਾਉਂਦੇ ਆ ਹੈਲਥੀ ਸਮਾਨ।
ਨਹੀਂ ਨਹੀਂ ਘਰ ਮਤਲਬ ਖਾਂਦੇ ਹਾਂ ਪਰ। ਘਰੇ ਬਣਾ ਕੇ ਕੁਛ ਵੀ ਖਾਣਾ ਜਿੱਦਾਂ ਜਿੱਦਾਂ ਕਿ ਪੀਜ਼ਾ ਵਗੈਰਾ। ਖਾਣਾ ਆ ਕੁੱਝ ਵੀ ਫੇਰ ਉਹ ਘਰੇ ਹੀ ਬਣਾਉਦੇ ਹਾਂ ਆਪਾਂ।
ਅੱਛਾ।
ਹਾਂਜੀ ਹਾਂਜੀ। ਹਾਂਜੀ ਮੰਮੀ ਬਣਾਉਂਦੇ ਨੇ।
ਅੱਛਾ ਟੇਸਟੀ ਬਣਾਉਂਦੇ ਹੋਣੇ ਫਿਰ।
ਹਾਂਜੀ ਹਾਂਜੀ ਫਿਰ ਆਪਣਾ ਹੈਲਦੀ ਹੁੰਦਾ ਆ ਨਾਲੇ ਪਤਾ ਆ। ਆਪਣੇ ਸਾਹਮਣੇ ਹੀ ਪਤਾ ਹੈ ਕੀ ਕੀ ਕੁਛ ਪਾਇਆ ਆ ਕਿਵੇਂ ਬਣਿਆ ਦਾ ਹੈ। ਹੁਣ ਉਹ ਦੁਕਾਨਾਂ ਤੇ ਪਤਾ ਨੀ ਕਿਵੇਂ ਬਣਾਉਂਦੇ ਨੇ ਕੁਛ ਨੀ ਪਤਾ ਲੱਗਦਾ। ਉਹਨਾਂ ਦਾ ਏਡਾ ਏਡਾ ਤੇ ਉਹ ਮੈਦਾ ਪਾ ਦਿੰਦੇ ਓਇਲ ਪਾਉਂਦੇ ਉਹਦੇ ਚ।
ਉਹੀ ਪਤਾ ਨਹੀਂ ਕਿੰਨੇ ਦਿਨ ਦਾ ਹੁੰਦਾ ਪਿਆ ਕਿੰਨੇ ਦਿਨ ਦਾ ਓਇਲ ਹੁੰਦਾ ਜਿਹੜਾ ਯੂਜ ਕਰਦੇ ਨੇ।
ਜੀ ਉਹ ਪਾਮ ਓਇਲ ਯੂਜ ਕਰਦੇ ਸਭ ਤੋਂ ਗੰਦਾ ਓਇਲ ਹੈਗਾ ਉਹ।
ਹਮ ਹਮ ਹਮ ਹਮ। ਇਹਦੇ ਨਾਲ ਸਾਰੇ ਕਿਡਨੀ ਤੇ ਸਾਡੇ ਉਹ ਪੈਂਦੀ ਹੈ।
ਹਾਂਜੀ ਹਾਂਜੀ ਇਫੈਕਟ ਪੈਂਦਾ ਆ ਬਹੁਤ ਜ਼ਿਆਦਾ। ਨਹੀਂ ਨਹੀਂ ਛਕਣਾ ਚਾਹੀਦਾ ਇਹ ਬੰਦ ਕਰਨਾ ਚਾਹੀਦਾ ਆ। ਤੇ ਅੱਜ ਕੱਲ੍ਹ ਤੇ ਵੇਖੋ ਮਤਲਬ ਬੰਦਿਆਂ ਨੂੰ ਆਪਣੀ ਅਵੇਅਰਨੈਸ ਹੀ ਨਹੀਂ ਹੈ ਆਪ ਹੀ। ਨਵੀਆਂ ਨਵੀਆਂ ਟੇਸਟ ਬਸ ਹੈ ਕੀ।
ਤੁਹਾਡੀ ਆਵਾਜ਼ ਆ ਰਹੀ ਹੈ ਕੱਟ ਕੱਟ ਕੇ।
ਜੀ ਜਿੱਦਾਂ ਕਿ ਜੀਭ ਦਾ ਹੀ ਟੇਸਟ ਹੈ ਮੇਰੇ ਹਿਸਾਬ ਨਾਲ ਤੇ। ਲੋਕੀ ਹੈਲੋ।
ਹੈਲੋ।
ਆ ਰਹੀ ਹੈ ਆਵਾਜ਼।
ਹੈਲੋ।
ਹਾਂਜੀ ਹਾਂਜੀ।
ਹੈਲੋ ਹੈਲੋ।
ਹੈਲੋ।
ਹੈਲੋ।
ਹਾਂਜੀ ਮੈਂ ਕਿਹਾ ਲੋਕਾਂ ਦਾ ਟੇਸਟ ਅੱਜ ਜੀਭ ਗੱਲ ਜੀਭ ਦਾ ਹੀ ਟੇਸਟ ਹੈ ਲੋਕਾਂ ਦਾ।
ਹਮ ਹਮ ਹਾਂਜੀ ਹਾਂਜੀ।
ਲੋਕੀ ਸਵਾਦ ਪਿੱਛੇ ਕੀ ਕੁੱਝ ਖਾ ਲੈਂਦੇ ਆ ਉਹਨਾਂ ਨੂੰ ਪਤਾ ਹੀ ਨਹੀ ਆਪਾਂ ਕੀ।
ਪਤਾ ਹੀ ਨਹੀਂ ਹਾਂਜੀ।
ਉਹ ਪਤਾ ਨੀ ਗ਼ਲਤ ਸਮਾਨ ਵੀ ਖਾ ਲੈਂਦੇ ਬਸ ਟੇਸਟ ਟੇਸਟ ਦੇ ਚੱਕਰ ਚ ਸਭ। ਕੁਝ ਹੀ ਖਾਈ ਜਾਂਦੇ ਨੇ ਜਿਹਦਾ ਟੇਸਟ ਵਧੀਆ ਲੱਗਦਾ। ਉਹੀ ਆਪਣਾ ਬੰਦੇ ਫਲ ਫਰੂਟਾਂ ਤੋਂ ਦੂਰ ਭੱਜ ਰਹੇ ਨੇ। ਤੇ ਆਪਣਾ ਇਹ ਰੇਡੀਮੇਡ ਸਮਾਨ ਵਗੈਰਾ ਖਾਂਦੇ ਨੇ।
ਖਾਂਦੇ ਨੇ ਅੱਜ ਕੱਲ ਓਨਲਾਈਨ ਮੰਗਾ ਮੰਗਾ ਕੇ। ਖਾ ਰਹੇ ਦੇਖੋ ਜਿਨ੍ਹਾਂ ਨੇ ਖਾਣਾ। ਸਿਹਤ ਦੇ ਲਈ ਬਹੁਤ ਨੁਕਸਾਨ ਹੈ ਵੈਸੇ, ਇਹ ਚੀਜ਼ ਆਪਾਂ। ਖਾਣਾ ਏ ਤਾਂ ਚਲੋ ਫਰੂਟ।
ਹਾਂਜੀ। ਹੈਲੋ।
ਹੈਲੋ।
ਹਾਂਜੀ ਹਾਂਜੀ।
ਫੂਟਸ ਹਾਂ ਗ੍ਰੀਨ ਹਾਂਜੀ ਗ੍ਰੀਨ। ਵੈਜੀਟੇਬਲਸ ਖਾਏ ਬਹੁਤ ਅੱਛੀ ਔ ਤੇ, ਬਲਡ ਵਗੈਰਾ। ਬਣਾਦੀ ਏ।
ਜੀ ਜੀ ਜੀ ਹੁਣ ਇਹ ਪਤਾ ਨੀ ਕੀ ਕੁਝ ਬਸ ਅਸੀ ਜੀਭ ਦੇ ਸਵਾਦ ਪਿੱਛੇ ਕੁਛ। ਕੁਛ ਨਹੀਂ ਛੱਡਦਾ ਪਿਆ ਇਨਸਾਨ। ਸਭ ਕੁਛ ਹੀ।
ਤੁਸੀਂ ਬਿਲਕੁਲ ਗੱਲ ਸਹੀ ਕੀਤੀ ਏ।
ਹਾਂਜੀ ਹਾਂਜੀ।
ਮੈਨੂੰ ਵੀ ਸ਼ੌਕ ਨੀ ਹੈ, ਮੈਂ ਸਿਰਫ਼ ਘਰੇ ਬਣਾ ਕੇ ਖਾਂਦੀ ਹਾਂ ਜੋ ਖਾਣਾ ਹੁੰਦਾ ਹੈ। ਮੈਂ ਸਿਰਫ ਦਲਿਆ ਵਗੈਰਾ ਲੈਂਦੀ ਹਾਂ, ਮੈਂ ਹੋਰ ਕੁਛ ਨਹੀਂ ਲੈਂਦੀ ਆ, ਫਰੂਟਸ ਹੀ ਲੈਂਦੀ ਆ ਮੈਂ। ਫਾਸਟ ਫੂਡ ਤਾਂ ਬਿਲਕੁਲ ਵੀ ਨਹੀਂ ਲੈਂਦੀ ਮੈਂ। ਮੈਂ ਖਾ ਕੇ ਇੱਕ ਹਾਂਜੀ ਮੈਂ, ਮੈਂ ਖਾ ਚੁੱਕੀ ਹਾਂ, ਮੇਰੇ। ਸਰੀਰ ਨੂੰ ਇੱਕ ਵਾਰ ਨੁਕਸਾਨ ਹੋ ਗਿਆ ਮੈਂ ਦੁਬਾਰਾ ਖਾਂਦੀ ਨੀ।
ਬਸ ਚੰਗੀ ਗੱਲ ਹੈ। ਕਈਆਂ ਕਈਆਂ ਨੂੰ ਤੇ ਆ ਜਾਂਦੀ ਅਕੱਲ, ਕਈਆਂ ਨੂੰ ਨਹੀਂ ਆਉਂਦੀ। ਠੀਕ ਹੋ ਕੇ ਫੇਰ ਖਾਂਦੇ ਨੇ।
ਮੈਂ ਜਿੰਨਾ ਫਾਸਟ ਫੂਡ ਖਾਂਦੀ ਸੀ ਨਾ ਕੋਈ ਨਹੀਂ ਖਾਂਦਾ ਲੇਕਿਨ ਜਿਸ ਦਿਨ ਮੈਂ। ਫਾਸਟ ਫੂਡ ਤੇ ਦੇਖ ਕੇ ਬਹੁਤ ਜ਼ਿਆਦਾ। ਤਬੀਅਤ ਖਰਾਬ ਰਹੀ ਨਾ, ਫਿਰ ਮੈਂ ਔਸੇ ਟਾਈਮ ਛਡ ਦਿਤਾ।
ਹਾਂਜੀ- ਹਾਂਜੀ ਵਧੀਆ ਗੱਲ ਏ, ਵਧੀਆ ਗੱਲ ਏ।
ਮੇਰੇ ਹਾਂਜੀ, ਮੇਰੇ ਫੈਟੀ ਲੀਵਰ ਹੋ ਗਿਆ ਸੀ, ਮੈਂ ਉਸ ਤੋਂ ਬਾਅਦ ਤੇ ਹੱਥ ਹੀ ਨਹੀ ਲਗਾਇਆ।
ਹਾਂਜੀ-ਹਾਂਜੀ ਇਹ ਅਪਣਾ ਨਾ ਦੇੇਖੋ ਹੁਣ ਕਿੱਦਾਂ ਅਪਣਾ, ਅੱਜ-ਕੱਲ੍ਹ ਦੀ ਛੋਟੀ-ਛੋਟੀ ਕੁੜੀਆਂ ਦੀ ਗਰੋਥ ਕਿਵੇਂ ਗਰੋਥ ਕਿਵੇਂ ਵੱਧ ਰਹੀ ਹੈ, ਇੱਕ ਦਮ ਵੱਧ ਜਾਂਦੇ ਨੇ
ਪਹਿਲੇ ਚਲੋ, ਇਹ ਚੀਜ਼ਾਂ ਨਹੀਂ ਚੱਲਦੀ ਸੀ ਪਹਿਲੇ ਅੱਜ ਦੇ ਜਮਾਨੇ ਚ ਬੱਚੇ ਦਲੀਆ, ਖਿਚੜੀ ਆਂਗ ਬਾਣੀਆਂ ਵਾਲੀ ਚੀਜ਼ਾਂ ਖਾਣਾ, ਅੱਜ-ਕੱਲ੍ਹ ਨ ਨਿੱਕੇ-ਨਿੱਕੇ ਬੱਚਿਆਂ ਨੂੰ ਦੇਖੋ ਰੋਟੀ ਨੀ ਖਾਣੀ, ਮੈਗੀ ਖਾਣੀ ਏ
ਮੈਗੀ ਖਾਣੀ, ਚੋਮਿਨ ਖਾਣੀ ਹੈ।
ਚਊਮਿਨ ਖਾਨੀ ਏ। ਬਹੁਤ ਜ਼ਿਆਦਾ ਨੁਕਸਾਨ ਬੱਚੇ ਦਾ ਹੈ, ਹਾਂਜੀ
ਤੇ ਇਹ ਕਰਕੇ ਤੇ ਬੱਚਿਆਂ ਦਾ ਫੈਟੀ ਲਿਵਰ ਹੋ ਰਿਹਾ ਏ, ਤੇ ਨਾਲੇ ਫਿਰ ਇੱਕ ਦਮ ਹੀ ਬੱਚਿਆਂ ਦੀ ਗਰੋਥ ਹੋ ਜਾਂਦੀ, ਵੱਡੇ-ਵੱਡੀ ਏਜ ਦੇ ਲੱਗਣ ਲੱਗ ਜਾਂਦੀਆਂ ਕੁੜੀਆਂ ਇਹ ਬਹੁਤ ਨੁਕਸਾਨਦਾਇਕ ਆ। ਆਣ ਵਾਲੀ ਜਰਨੇਸ਼ਨ ਨਾ ਆਣ ਵਾਲੀ ਜਨਰੇਸ਼ਨ ਨੂੰ ਬਹੁਤਾ ਬਹੁਤੀਆਂ ਦਿੱਕਤਾਂ ਹੋਣੀਆਂ। ਜੇਨਰੇਸ਼ਨ ਨੂੰ, ਹਾਂਜੀ-ਹਾਂਜੀ।
ਹੈਲੋ-ਹੈਲੋ
ਆ ਰਹੀ ਹੈ, ਆਵਾਜ਼ ਆ ਰਹੀ
ਜੀ ਆਵਾਜ਼ ਨਹੀਂ ਆ ਰਹੀ।
ਮੇਰੀ ਆ ਰਹੀ ਹੈ, ਆਹ ਆ ਰਹੀ ਹੈ, ਤੁਹਾਡੀ ਆ ਰਹੀ ਹੈ।
ਬਹੁਤ ਕੱਟ-ਕੱਟ ਕੇ ਆਵਾਜ਼ ਆ ਰਹੀ ਹੈ।
ਨੈਟਵਰਕ ਇਸ਼ੂ ਚੱਲ ਰਿਹਾ, ਹੋਣਾ ਥੋੜਾ ਜਿਹਾ ਨਾ ਮੈਂ ਕਿਹਾ ਆਣ ਆਲੀ ਜਨਰੇਸ਼ਨ ਨੂੰ ਨਹੀਂ-ਨਹੀਂ, ਮੈਂ ਕਿਹਾ ਆਣ ਵਾਲੀ ਜਨਰੇਸ਼ਨ ਨੂੰ ਕਿੰਨੀਆਂ ਦਿੱਕਤਾਂ ਹੋਣੀਆਂ ਆ ਹਨਾ।
ਹੈਲੋ,
ਹਾਂਜੀ-ਹਾਂਜੀ,
ਹੈਲੋ,
ਹੈਲੋ-ਹੈਲੋ,
ਹੈਲੋ, ਹੈਲੋ, ਹਾਂਜੀ,
ਮੈਂ ਮੈਂ ਕਿਹਾ ਆਣ ਵਾਲੀ ਜਨਰੇਸ਼ਨ ਨੂੰ ਕਿੰਨੀਆਂ ਦਿੱਕਤਾਂ ਹੋਣੀਆਂ। ਆ ਰਹੀ ਹੈ, ਆ ਰਹੀ ਆ, ਆ ਰਹੀ ਹੈ।
ਹੈਲੋ,
ਕੀ ਕਰਦੇ ਤੁਸੀਂ ਜੋਬ ਕੰਪਲੀਟ ਹੋ ਗਈ ਹੈ।
ਹਾਂਜੀ-ਹਾਂਜੀ ਬੋਲੋ, ਹੈਲੋ, ਹੈਲੋ,
ਹਾਂਜੀ-ਹਾਂਜੀ,
ਵੇਟ ਕਰਲੋ ਨਹੀਂ ਹੋ ਰਹਾ ਤੇੇ,
ਕੋਈ ਗੱਲ ਨੀ, ਕੋਈ ਗੱਲ ਨੀ ਤੁਸੀਂ ਆਪਣਾ ਆਪਣਾ ਰੋਟੀ ਸਬਜ਼ੀ ਬਣਾ ਦੋ,